ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ
ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ
ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ ਸੀ
ਮੈਂ ਤੇ ਬਸ ਉਹਨੂੰ ਸ਼ੋਪਿੰਗ ਦੀ ਤਿਆਰੀ ਕਰਨ ਜਾ ਰਹੀ ਸੀ ਥੋੜ੍ਹੀ ਦੇਰ ਵਾਸਤੇ ਬਾਹਰ
ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਹਮ
ਹੋਰ ਤੁਹਾਡੇ ਉੱਥੇ ਮੌਸਮ ਕਿਵੇਂ ਹੈ।
ਸਾਡੇ ਇੱਥੇ ਤੇ ਮੌਸਮ ਬਹੁਤ ਜਿਆਦਾ ਗਰਮ ਹੋ ਰਿਹਾ ਬਹੁਤ ਜਿਆਦਾ ਗਰਮੀ। ਹੱਦ ਤੋਂ ਜ਼ਿਆਦਾ ਪੈ ਰਿਹਾ ਹਮ ਅੱਜ ਵੀ
ਬੜਾ ਹਾਲ ਹੈ ਇੱਥੇ ਵੀ ਇਹੀਓ ਹੀ ਹੈ।
ਹਾਂਜੀ ਹਾਂਜੀ ਹ ਅੱਜ ਟੈਂਪਰੇਚਰ ਦੇਖਿਆ ਸੀ ਮੈਂ ਅੱਜ ਫੋਰਟੀ ਥਰੀ ਹੈ ਟੈਂਪਰੇਚਰ ਸਾਡੇ ਇੱਥੇ ਦਾ
ਹਮ।
ਹਮ ਬਹੁਤ ਜਿਆਦਾ ਗਰਮੀ ਜੀ ਕੱਲ ਥੋੜਾ ਜਿਹਾ ਮੀਂਹ ਪਿਆ ਸੀ ਹਲਕਾ ਜਿਹਾ ਤੇ
ਹਾਂਜੀ।
ਮੁਸ਼ਕਿਲ ਵੀਹ ਪੱਚੀ ਮਿੰਟ ਪਿਆ ਉਹਨਾਂ ਨੂੰ ਤੇ
ਹਾਂਜੀ।
ਹਾਂਜੀ-ਹਾਂਜੀ, ਤੇ ਥੋੜਾ ਜਿਹਾ ਮੀ ਪਿਆ ਉਹਦੇ ਨਾਲ ਹੁਣ ਉਹ ਦੁਬਾਰਾ ਫੇਰ ਧੁੱਪ ਚੜ੍ਹ ਗਈ। ਉਹ ਫਿਰ ਹੁਣ ਪੜਾਸ ਬਣ ਗਈ, ਉਹ ਪੜਾਸ ਬਣ ਉੜ
ਹਮਮ।
ਉਮਸ ਜ਼ੀ ਹੋ ਗਈ ਇਕ ਦਮ।
ਉਹੀਓ ਹੈ ਨਾ ਬਾਰਿਸ਼ ਹੋਣ ਤੋਂ ਬਾਅਦ ਫਿਰ ਜਦ ਧੁੱਪ ਹੋਰ ਜ਼ਿਆਦਾ ਵੱਧ ਜਾਂਦੀ ਹੈ, ਪਰ ਇਹੀ ਹੋਏ ਕਿ ਬਾਰਿਸ਼ ਹੁੰਦੀ ਰਹੇ ਤਾਂ ਫਿਰ ਥੋੜ੍ਹਾ ਅੱਛਾ ਵੀ ਲੱਗਦਾ ਹੈ, ਮੌਸਮ ਥੋੜ੍ਹਾ ਠੰਡਾ ਰਹੇ। ਮੈਂ ਤੇ ਬਹੁਤ ਦੇਰ ਦਾ ਵੇਟ ਕਰੀਆਂ ਕਦ ਸਾਡੇ ਇੱਥੇ ਮੀਂਹ ਪਵੇ ਤੇ ਮਜ਼ਾ ਆ ਜਾਏ।
ਹਾਂਜੀ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਹਮਮ।
ਤੇ ਮੀਂਹ ਵਿੱਚ ਐਵੇੇ ਪਕੌੜੇ ਓਰ ਚਾਹ ਦਾ ਆਨੰਦ ਲਈਏ, ਤੇ ਭੁੱਟੇ ਖਾਈਏ।
ਵਾਹ ਭਾਈ ਵਾਹ। ਇਹ ਤੇ ਹੈ, ਇਸ ਦੇ ਆਨੰਦ ਹੀ ਅਲੱਗ ਏ ਪਕੌੜੇ ਖਾਓ ਚਾਹਅ ਨਾਲ।
ਹਾਂਜੀ ਬਸ ਬਾਰਿਸ਼ਾਂ ਦਾ ਹੈ ਹੀ ਉਹ ਤੇ ਆਨੰਦ ਹੋਂਦਾ ਹੈ ਸਾਡੇ ਪੰਜਾਬੀਆਂ ਵਿੱਚ।
ਹਾਂਜੀ-ਹਾਂਜੀ ਆ, ਸਹੀ ਗੱਲ ਹੈ-ਸਹੀ ਗੱਲ ਹੈ ਬਿਲਕੁਲ। ਨਾਲੇ ਪਤਾ ਕੀ ਹੈ ਐਮੀ ਯਦ ਤੋਂ ਬਾਅਦ ਨਾ ਮੌਸਮ ਇੱਕਦਮ ਇਹ ਬੱਦਲ ਇਕਦਮ ਸਾਫ਼ ਹੋ ਜਾਂਦੇ ਨੇ। ਜਿਹੇ ਧੁੱਪ ਵੀ ਇਕਦਮ ਕਹਿੰਦੇ ਨਾ ਸਿੱਧਾ, ਚੀਰਦੀ ਆਉਂਦੀ ਇੱਕਮ ਧੁੱਪ।
ਹਾਂਜੀ
ਸਾਰਾ ਪ੍ਰਦੂਸ਼ਣ ਤੇ ਥੱਲੇ ਬੈ ਜਾਂਦਾ ਨਾ, ਉਹਵੇ ਮੌਸਮ- ਉਹ ਫੇਰ ਧੁੱਪ ਪੈਂਦੇ ਨੇ ਮੀਂਹ ਤੋਂ ਬਾਅਦ, ਉਹ ਬੜੀ ਇਕਦਮ ਆਹੀ ਧੂੱਪ ਆਂਦੀ ਬਿਲਕੁਲ
ਹਾਂਜੀ ਸਾਡੇ ਪਤਾ ਐਵੇ ਗਰਮੀਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਤੇ ਸਾਨੂੰ ਤਾਂ ਐਵੇਂ ਲੱਗਦਾ ਹੈ ਕਿ ਸਾਡੀ ਮੰਮਾ ਦੀ ਛੁਟ ਟੀ ਹੈ ਅਸੀਂ ਲੋਕ ਕੰਮ ਤੇ ਲੱਗੇ ਹੋਏ ਹਾਂ। ਸਾਰਾ ਦਿਨ ਸਾਡੇ ਕੋਲੋਂ ਕੁਛ ਨਾ ਕੁਛ ਬਣਵਾਉਂਦੇ ਰਹਿੰਦੇ ਨੇ।
ਹਾਂਜੀ-ਹਾਂਜੀ ਹਮਮ ਓਰ
ਇੱਕ ਤੇ-ਇੱਕ ਤੇ ਇਨੀ ਗਰਮੀ ਉੱਤੋਂ ਦੀ ਫਿਰ ਗੈਸ ਤੇ ਜਾ ਕੇ ਤਪ ਓ ਉੱਥੇ ਜਾ ਕੇ ਰੋਟੀਆਂ ਬਣਾਓ ਤੇ ਸਾਨੂੰ ਇਨਾ ਹੋ ਗੇਆ ਲਗ ਬੀ ਯਾਰ ਮੰਮੀ ਸਾਡੀ ਛੁੱਟੀਆਂ ਨੇ ਯਾਰ।
ਹਮਮ। ਹੁ-ਹੁ-ਹੁ ਛੁੱਟੀਆਂ ਚ ਵੀ ਕੰਮ, ਉਦੋਂ ਸਕੂਲ ਜਾਣਾ ਫੇਰ ਸਕੂਲ ਚ ਕੰਮ। ਅੱਛਾ ਤੁਸੀ ਸਕੂ
ਹਾਂ, ਮੈਂ ਕਾੱਲਜ ਜਾਂਦੀ ਹਾਂ।
ਹਾਂਜੀ, ਮੈਂ ਕਿਹਾ ਫੇਰ ਉਹ ਕੋਲੇਜ ਫ ਕੋਲੇਜ ਦੀ ਪੜ੍ਹਾਈਆਂ ਕਦੇ ਫਾਈਲਾਂ ਪੂਰੀ ਕਰੋ। ਕਦੀ ਪ੍ਰੋਜੈਕਟ ਕਦੀ ਕੁਛ-ਕਦੀ ਕੁਛ।
ਹਾਂਜੀ ਉਓਹੀ ਤੇ ਪਹਿਲਾਂ ਕੋਲਜ ਦੇ ਕੰਮ ਕਰੋ ਫਿਰ ਘਰ ਤੇ ਇਹ ਵਾਲੇ ਕੰਮ ਕਰੋ ਬਸ ਇਹੀਓ ਤੇ ਲਾਈਫ ਹੈ।
ਹਮਮ ਹੁ-ਹੁ-ਹੁ ਚਲੋ ਕੋਈ ਨੀ ਇਹ ਵੀ ਵੈਸੇ ਕੰਮ ਜ਼ਰੂਰੀ ਨੇ।
ਹਾਂਜੀ ਇਹ ਤੇ ਨੇ। ਪਰ ਇਹ ਗੱਲ ਗਲਤ ਹੈ ਨਾ ਕਿ ਕੁੜੀਆਂ ਕੋਲੋਂ ਇਹ ਹਮੇਸ਼ਾ ਐਕਸ ਪੈਕਟ ਕੀਤਾ ਜਾਂਦਾ ਕਿ ਤੁਸੀਂ ਬਈ ਘਰ ਦੇ ਕੰਮ ਸਿੱਖੋ, ਤੁਸੀਂ ਘਰ ਦੇ ਕੰਮ ਕਰੋ ਤੁਸੀਂ ਲੋਕਾਂ ਦੇ ਤੇ ਈਓ ਹੀ ਕੰਮ ਆਣਾ ਹੈ।
ਹਮਮ
ਤੁਹਾਨੂੰ ਨੀ ਲੱਗਦਾ
ਇਹਦੇ ਚ ਤੁਹਾਡੀ ਕੀ ਰਾਏ ਹੈ?
ਹਮਮ ਮ-ਮੇਰੀ-ਮੇਰੀ ਰਾਏ ਲੋ ਤੇ ਵੈਸੇ ਠੀਕ ਵੀ ਹੈ ਇਸ ਤਰਾਂ। ਕਿ ਕੁੜੀਆਂ ਘਰ ਦੇ ਕੰਮ ਕਰਨ ਤੇ ਮੁੰਡੇ ਬਾਹਰ ਦੇ ਕੰਮ ਕਰਨ।
ਫੇਰ ਤੁਹਾਨੂੰ ਐਸਾ ਕਿਉਂ ਠੀਕ ਲੱਗਦਾ ਹੈ?
ਮੈਨੂੰ ਐਸਾ ਤਾਂ ਫੀਲ ਹੁੰਦਾ, ਕਿਉਂਕਿ ਦੇਖੋ, ਅਗਰ ਅਸੀਂ ਜਾਈਏ ਫੋਰਨ ਕੰਟਰੀ ਦੇ ਵਿੱਚ ਉੱਥੇ ਇੱਕ ਵਾਰੀ ਦੇਖੀ ਜਾ ਸਕਦੀ ਐ। ਜਦਕਿ ਉੱਥੇ ਸਹੀ ਹੈ, ਲੇਕਿਨ ਸਾਡੇ ਇੰਡੀਆ ਦੇ ਵਿੱਚ ਨਹੀਂ ਹੈ ਇਸ ਚੀਜ਼। ਕਿ ਤੁਸੀਂ ਦੇਖ ਹੀ ਰਹੇ ਹੋ ਕਿ ਬਈ, ਕੁੜੀਆਂ ਦੇ ਨਾਲ ਕਿਸ ਤਰ੍ਹਾਂ ਅੱਜ- ਕੱਲ੍ਹ ਪਿੱਛੇ ਤੁਸੀਂ ਦੇਖਿਆ ਹੋਣਾ। ਐ ਦਿੱਲੀ ਦੇ ਵਿੱਚ ਗਿਆਰਾਂ ਸਾਲ ਦੀ ਕੁੜੀ ਸੀ, ਠੀਕ ਐ ਉਰੇ ਮਾਰ ਤੇ ਉਹ ਫੁੱਟਪਾਥ ਤੇ ਸੁੱਤੇ ਹੋਏ ਸੀ, ਇੱਕ ਕੈਬ ਡਰੈਵਰ, ਉਹ ਗਿਆਰਾਂ ਸਾਲ ਦੀ ਬੱਚੀ ਨੂੰ ਲੈ ਕਹਿ ਚੁੱਕਿਆ ਫੇਰ ਉਹਨੂੰ, ਉਹ ਨਾਲ ਗ਼ਲਤ ਕੰਮ ਕਰਕੇ, ਉਹਨੂੰ ਦਿੱਲੀ ਬੋਡਰ ਤੇ ਉਹਨੂੰ ਮਾਰ ਕੇ ਸੁੱਟ ਛਡਿਆ।
ਹੂੰ,
ਔਰ ਉਸ ਤੋਂ ਪਹਿਲੇ ਇੱਕ ਘਟਨਾ ਹੋਈ ਸੀ, ਇੱਕ ਲੜਕੀ ਸੀ ਅਹ ਸਤਾਈਸ ਅਠਾਈ ਸਾਲ ਦੀ ਹੋਣੀ ਏ, ਤੇ ਉਹ ਆ ਰੀ ਸੀ।
ਤੇ ਉਹਨੂੰ ਵੀ ਤਿੰਨ-ਚਾਰ ਮੁੰਡਿਆਂ ਨੇ ਕਿਡਨੈਪ ਕਰਕੇ ਤੇ ਉਹਨੂੰ ਵੀ ਮਾਰ ਛੱਡਿਆ, ਗ਼ਲਤ ਕੰਮ ਕਰਕੇ। ਹੁਣ ਪਿੱਛੇ ਇੱਕ ਝਾਰਖੰਡ ਦੀ ਖ਼ਬਰ ਆਈ ਸੀ। ਔਥੇ ਉਹ ਕੁੜੀ ਅਪਣੇ ਘਰ ਅਪਣੇ ਕੀ ਨਾਮ ਏ, ਘਰਦਿਆਂ ਦੇ ਕੱਪੜੇ ਵਗੈਰਾ ਧੋ ਰਹੀ ਸੀ, ਹਾਂ ਪਿੰਡ ਜਾ ਸੀ, ਤੇ ਪਿੰਡ ਦੇ ਦੋ-ਤਿੰਨ ਮੁੰਡਿਆਂ ਨੇ ਉਹਨਾਂ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਏਨੇ ਚ ਉਹਦੀ ਮਾਂ ਆਗੀ। ਉਹਨਾਂ ਨੇ ਉਹ ਕੁੜੀ ਨੂੰ ਚੁੱਕ ਕੇ ਕੁੰਏ ਚ ਸੁੱਟਤਾ, ਕੁੰਏ ਚ ਮਰਗੀ। ਓਦੇ ਘਰ ਦੇ ਪੁਲਿਸ ਵਿਚ ਗਏ, ਲੇਕਿਨ ਪੁਲਿਸ ਨੇ ਕੋਈ ਸੁਣਵਾਈ ਨੀ ਕੀਤੀ‌, ਤਾਂ ਇਸ ਚੀਜ਼ਾਂ ਨੂੰ ਦੇਖਦੇ ਹੋਏ ਨਾ, ਤੇ ਇੰਝ ਲੱਗਦਾ ਹੈ ਕਿ ਦੇਖੋ, ਫੋਰਨ ਕੰਟਰੀ ਦੇ ਵਿੱਚ ਪੋਸੀਬਲ ਹੈ, ਲੇਕਿਨ ਇੰਡੀਆ ਦੇ ਵਿੱਚ ਪੋਸੀਬਲ ਨਹੀਂ ਐ। ਕਿਉਂਕਿ ਇੱਥੇ ਥੋੜੇ ਜਾਤ-ਪਾਤ, ਐਹ ਬੋਤ ਚੀਜ਼ਾਂ ਨੇ।
ਹਾਂਜੀ, ਨਈ ਪਰ ਮੈਨੂੰ ਐਸਾ ਲੱਗਦਾ ਐ, ਕਿ ਤੁਸੀਂ ਜਿਵੇਂ ਐਹ ਗੱਲ ਆਖੀ ਨਾ ਕਿ ਕੁੜੀਆਂ ਨੂੰ ਘਰ ਦੇ ਕੰਮ ਈ ਕਰਨੇ ਚਾਹੀਦੇ ਨੇ, ਬਾਹਰ ਰਵਨ ਕੁੜੀਆਂ ਤੇ ਉਹਨਾਂ ਨਾਲ ਐ ਸਭ ਹੋ ਜਾਂਦਾ, ਪਰ ਤੁਹਾਨੂੰ ਐ ਨੀ ਲੱਗਦਾ ਕਿ ਐਹ ਮੁੰਡਿਆਂ ਨੂੰ ਐਸ ਚੀਜ਼ ਦੀ ਸ਼ਿਕਸ਼ਾ ਦੇਣੀ ਕਿ ਬਈ ਕੁੜੀਆਂ ਨਾਲ ਤੁਸੀਂ ਕੋਈ ਉਹ ਖਿਡੌਣਾ ਥੋੜ੍ਹੀ ਨਾ ਨੇ ਤੁਆਡੀਆਂ, ਕਿ ਜੋ ਤੁਸੀਂ ਜੋ ਚਾਹੋ ਉਹਨਾਂ ਨਾਲ ਉਵੇਂ ਵਰਤਾਵ ਕਰ ਸਕੋ, ਐਹ ਤੇ ਗਲਤ ਹੋਇਆ ਨਾ, ਅਸੀਂ ਅਗਰ ਐਸ ਚੀਜ਼ ਚ ਦਾ ਜਸਟੀਫਿਕੇਸ਼ਨ ਦਵਾਂਗੇ, ਏਸ ਅਸੀਂ ਏਸ ਚੀਜ਼ ਨੂੰ ਤੁਸੀਂ ਮਤਲਬ ਅਗਰ ਐ ਗੱਲ ਕਹਿ ਰੇ ਔ, ਤੇ ਤੁਸੀਂ ਇਸ ਚੀਜ਼ ਨੂੰ ਵਧਾਵਾ ਦੇ ਰਹੇ ਔ, ਕਿ ਕੁੜੀਆਂ ਘਰ ਤੇ ਰਵਣ ਬਈਆ, ਗੇਟ ਲੌਕ ਕਰਕੇ ਹੀ ਰੱਖੀ ਰੱਖਣ। ਤੇ ਬਾਹਰ ਆਪਣੇ ਵਾਸਤੇ ਕੁਛ ਕਰਨ ਹੀ ਨਾ, ਇਹ ਤੇ ਗੱਲ ਗਲਤ ਐ। ਐਵੇਂ ਤੇ ਜੋ ਦੋ- ਦੋ ਸਾਲ ਦੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਵਾਸਤੇ ਵੀ, ਉਹ ਉਹਨਾਂ ਦੇ ਨਾਲ ਵੀ ਕਿੰਨਾ- ਕਿੰਨਾ ਕੀ- ਕੀ ਹੋ ਜਾਂਦਾ, ਉਹਨਾਂ ਵਿਚਾਰੀਆਂ ਦੀ ਕੀ ਗ਼ਲਤੀ ਹੁੰਦੀ ਐ।
ਲੁਧਿਆਣੇ ਦੀ ਗੱਲ ਦੱਸਾਂ, ਲੁਧਿਆਣੇੇ ਦੇ ਵਿੱਚ ਕੀ ਹੋਇਆ ਤੇ ਇੱਕ ਕੁੜੀ ਸੀ ਛੋਟੀ ਜੀ, ਔਦੇ ਮਾਂ-ਪਿਓ ਦੇ ਨਾਲ ਲੜਾਈ ਸੀ। ਤੇ ਓਹਨਾਂ ਦੇ ਪੜੋਸੀਆ ਨੇ ਕੀ ਕੀਤਾ, ਓਹ ਛੋਟੀ ਜੀ ਬੱਚੀ ਨੂੰ ਫੜ੍ਹ ਕੇ ਉਹਦੇ ਮੂੰਹ ਦੇ ਵਿੱਚ ਰੇਤ ਪਾ-ਪਾ ਕੇ, ਓਹ ਬੱਚੀ ਨੂੰ ਛੋਟੀ ਜੀ ਨੂੰ ਮਾਰ ਛੱਡਿਆ, ਸਿਰਫ ਆਪਸੀ ਵੱਡਿਆ ਦੀ ਖੁੰਦਕ ਤੇ, ਐ ਨਾ ਕਿ ਇਹਦੇ ਵਿੱਚ ਵਿਸ਼ਵਾਸ, ਕਿਸੀ ਤੇ ਨਾ ਕਰੋ। ਸਿਰਫ-ਸਿਰਫ ਆਪਣੇ ਸਗਿਆਂ ਨੂੰ ਛੱਡ ਕੇ, ਹੋਰ ਕੋਈ ਨੀ ਭਾਂਵੇਂ, ਬਾਹਰ ਦਾ ਕਿੰਨਾ ਵੀ ਯਾ ਮੇਰਾ ਭਰਾ ਏ, ਯਾ ਮੇਰੀ ਭੈਣ ਏ, ਕੋਈ ਵੀ ਕਹੇ ਕੁਛ ਨੀ ਐ, ਮੌਕਾ ਆਣ ਤੇ ਆਪਣਾ ਰੰਗ ਦਿਖਾ ਈ ਦਿੰਦੇ ਨੇ ਸਾਰੇ।
ਹਾਂਜੀ, ਪਰ ਮੇਨ ਗੱਲ ਤਾਂ ਐਹ ਕਿ ਸਾਡੇ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਸਾਡੂੰ ਕੌਰ ਦਾ ਦਰਜਾ ਦਿੱਤਾ ਐ ਸਾਨੂੰ। ਬਰਾਬਰੀ ਦਾ ਹੱਕ ਦਿੱਤਾ ਐ, ਤੇ ਅਸੀਂ ਤੇ ਲੜ ਈ ਸਕਦੇ ਆਂ। ਔਰ, ਐ ਤੇ ਗੁਰੂ ਪਿਤਾ ਨੇ, ਸਾਨੂੰ ਖੰਡੇ ਬਾਟੇ ਦੀ ਪਾਓਲ ਛਕਾਈ।
ਨਹੀਂ ਲੜ ਸਕਦੇ। ਦੇਖੋ, ਤੁਸੀਂ ਇਕ ਅਕੇਲੀ ਲੜਕੀ, ਔਰ ਸਾੱਮਣੇ ਅਗਰ ਤੁਆਡੇ ਸਾੱਮਣੇ ਚਾਰ-ਪੰਜ ਮੁੰਡੇ ਆ ਜਾਣ ਦੇਖੋ, ਇੱਕ ਲੇਡੀਜ਼ ਦੀ ਔਰ ਇੱਕ ਜੈਂਟਸ ਦੀ ਸੰਰਚਨਾ ਅਲੱਗ-ਅਲੱਗ ਏ। ਅਗਰ ਸਿੰਗਲ ਸਿੰਗਰ ਵੀ ਲੜਵਾਏ ਜਾਏ ਨਾ, ਇੱਕ ਅ ਕੀ ਕੈਂਦੇ ਨੇ, ਲੇਡੀਜ਼ ਦੀ ਤੇ ਇੱਕ ਜੈਂਟਸ ਦੀ ਔ ਤਾਂ ਵੀ ਨੀ, ਕਿਉਂਕਿ ਦੋਨਾਂ ਦੀ ਸਰਚਨਾ ਅਲਗ-ਅਲਗ ਏ।
ਆਦਮੀ ਦੇ ਵਿੱਚ ਥੋੜੀ ਤਾਕਤ ਜ਼ਾਦਾ ਹੁੰਦੀ ਏ, ਤੇ ਔਰਤ ਵਿੱਚ ਥੋੜ੍ਹੀ ਤਾਕਤ ਘੱਟ ਹੁੰਦੀ ਏ। ਬੋਡੀ ਸ਼ੇਪ ਦੇ ਅਕੋਰਡਿੰਗ, ਕੁਦਰਤੀ ਔਰ ਕੁਦਰਤ ਦੇ ਕਾਰਨ
ਹਾਂਜੀ।
ਔ ਜਿੱਤ ਹੀ ਨੀ ਪਾਏਗੀ। ਅਗਰ ਅਸੀਂ ਕਾੰਗੇ ਨਾ ਕਿ, ਬਈ ਹਾਂ, ਬਈ ਮੈਂ ਲੜ ਸਕਦੀ ਆਂ, ਔ ਕਰਦੇ ਪੋਸੀਬਲ ਹੀ ਨਹੀਂ ਐ, ਕਿਉਂਕਿ ਐ ਮਾਨਵ ਸਰਚਨਾ ਹੀ ਐਸੀ ਬਣਵਾਈ ਏ, ਭਗਵਾਨ ਨੇ। ਹਾਂ, ਅਸੀਂ ਐ ਹੈ ਕਿ ਹਾਂ, ਅਸੀਂ ਨੀਡਰ ਬਣ ਸਕਦੇ ਹਾਂ। ਹਾਂ, ਵੀ ਲੈ ਵੀ, ਅਸੀਂ ਆਪਣੇ ਲਈ ਐ ਲਾੜ ਸਕਦੇ।
ਹਾਂਜੀ।
ਹਾਂਜੀ -ਹਾਂਜੀ
ਪਰ ਸਾਡਾ ਤਾਂ ਇਹ ਹੋਣਾ ਚਾਹੀਦਾ ਨਾ, ਕਿ ਅਗਰ ਗੁਰੂ ਪਿਤਾ ਨੇ ਸਾਨੂੰ ਬਰਾਬਰੀ ਦਾ ਹੱਕ ਦਿੱ ਤਾ ਹੈ ਤੇ ਅਸੀਂ ਲੋਗ ਵੀ ਐਕਸਰਸਾਇਜਿਸ ਕਰੀਏ, ਅਸੀਂ ਜਿਮਨੈਸਟਿਕਸ ਤੇ ਜਾਈਏ ਅਸੀਂ ਗ ਕਾ ਸਿੱਖੀਏ, ਤੇ ਅਸੀਂ ਵੀ ਉਸ ਤਰੀਕੇ ਨਾਲ ਲੜ ਸਕਦੇ ਹਾਂ।
ਹਾਂਜੀ, ਬਿਲਕੁਲ, ਬਿਲਕੁਲ, ਬਿਲਕੁਲ।
ਸੈਲਫ ਡਿਫੈਂਸ ਤੇ ਅੱਜ ਕਲ ਹਰ ਕੁੜੀ ਨੂੰ ਆਉਣਾ ਚਾਹੀਦਾ ਹੈ।
ਆਣਾ ਚਾਹੀਦਾ, ਲੇਕਿਨ ਅੱਜ ਕੱਲ ਜਾਂਦੇ ਨੀ ਨਾ ਕੋਈ ਵੀ, ਅੱਜ ਕੱਲ ਜ਼ਿਆਦਾਤਰ ਕੁੜੀਆਂ ਨੂੰ ਕੀਏ? ਜ਼ਿਆਦਾਤਰ ਰੀਲ ਬਣਾਉਣੀ ਸਿਲਾਈ ਸਿੱਖ ਲਈ, ਜਾਂ ਮੇਕਅਪ ਦਾ ਸਿੱਖ ਲਿਆ- ਜਾਂ, ਆਪਣੇ ਫਰੈਂਡ ਸਰਕਲ ਵਿੱਚ ਗੱਲਬਾਤ ਕਰ ਲਈ ਉਹ ਇਸ ਇਸ ਵਾਲੇ ਪਾਸੇ ਜਾਂਦੇ ਨ, ਗੱਤਕੇ ਚ ਚਲਜੋ, ਤੁਸੀਂ ਗੁਰਦੁਆਰੇ ਜਾਓਗੇ ਉੱਥੇ ਗਤਕੇ ਚ ਵਖੋ ਨ ਤੁਹਾਨੂੰ ਮੈਂ ਕਹਿੰਦਾ, ਨੱਬੇ ਪ੍ਰਸੈਂਟ ਮੁੰਡੇ ਦਿਖਣਗੇ। ਅਗਰ ਸੌ ਬੰਦੇ ਨਾ, ਸੌ ਚ ਦਸ ਕੁੜੀਆਂ ਹੋਣਗੀਆਂ, ਦਸ ਵੀ ਮੈਂ ਕਹਿੰਦਾ, ਪੰਜ ਕੁੜੀਆਂ ਹੋਣਗੀਆਂ। ਬਾਕੀ ਸਾਰੇ ਅਗਰ ਹੁਣ ਮੁੰਡੇ ਹੋਣਗੇ, ਵੈਸੇ ਤਾਂ ਅੱਜ ਕੱਲ ਮੁੰਡੇ ਵੀ ਨਹੀਂ ਸਿੱਖ ਰੇ ਗਤਕਾ, ਮੈਂ ਸਹੀ ਗੱਲ ਦੱਸਾਂ ਤੁਹਾਨੂੰ ਮੈਂ।
ਹਾਂਜੀ, ਗੱਲ ਤਾਂ ਸਹੀ ਹੈ।
ਗੁਰਦੁਆਰਾ ਨਾ ਮੰਦਰ ਨਾ ਮਸਜਿਦ। ਇੱਥੇ ਅੱਜ-ਕੱਲ੍ਹ ਕੋਈ ਯੂਥ ਨੀ ਜਾ ਰਿਆ, ਕੋਈ ਵੀ ਧਰਮ ਦਾ ਹੋਏ।
ਹਾਂਜੀ ਖ਼ੈਰ ਅਸੀਂ ਬਾਹਰ ਦੀ ਕੀ ਗੱਲ ਕਰੀਏ, ਕਿ ਕੁੜੀਆਂ ਤੇ ਘਰ ਦੇ ਅੰਦਰ ਵੀ ਸੇਫ ਨਹੀਂ ਨੇ ਨਾ ਇਹ ਗੱਲ ਤਾਂ ਤੁਸੀਂ ਵੀ ਅਗਰੀ ਕਰਦੇ ਹੋਗੇ। ਇਸ ਗੱਲ ਨਾਲ ਸਹਿਮਤ ਹੋ ਤੁਸੀਂ ਮੇਰੀ?
ਹਾਂਜੀ, ਬਿਲਕੁਲ ਹੁਣ ਮੈਂ ਦੱਸਿਆ ਨ ਤੁਹਾਨੂੰ, ਝਾਰਖੰਡ ਦੀ ਗੱਲ ਦੱਸੀ ਹੈ। ਓਥੇ ਕੁੜੀ ਆਪਣੇ ਘਰ ਹੀ ਸੀ ਆਪਣੇ ਵਿਹੜੇ ਦੇ ਵਿੱਚ ਆਪਣੇ ਘਰ ਦੇ ਕੱਪੜੇ ਧੋਰੀ ਸੀ।
ਹਾਂਜੀ, ਨਹੀਂ ਪਰ ਉਹ ਤੇ ਗੁਆਂਢੀਆਂ ਨੇ ਐਵੇਂ ਕੀਤਾ ਨਾ, ਬਟ ਘਰ ਤੇ ਵੀ ਕੁਛ ਇਹੋ ਜਿਹੇ ਹੁੰਦੇ ਨੇ ਸ਼ਿਕਾਰ ਕੀ, ਮਤਲਬ ਆਪਣੇ ਹੀ ਪਿਤਾ ਜੀ ਜਾਂ ਨਹੀਂ ਵੱਡੇ ਘਰ ਦੇ, ਉਹਨਾਂ ਦੇ ਨਾਲ ਵੀ ਇਹੋ ਜਹੇ ਹੋ ਜਾਂਦਾ ਹੈ।
ਹਾਂਜੀ -ਹਾਂਜੀ, ਸਾਡੇ ਇੱਧਰ ਬਿਲਾਸਪੁਰ ਹੈ, ਅਹ ਇੱਧਰ ਦੀ ਤੇ ਇੱਦਰ ਦੀ ਇੱਕ ਖ਼ਬਰ ਸੀ, ਉੱਥੇ ਕੀ ਹੋਇਆ ਇੱਕ ਦਾਦਾ, ਆਪਣੀ ਪੋਤੀ ਦੇ ਨਾਲ ਲਗਾਇਆ ਸੀ, ਹੁਣ ਹਿਸਾਬ ਲਾ ਲਓ, ਹੁਣ ਬੰਦਾ ਕਿਦੇ ਤੇ ਵਿਸ਼ਵਾਸ ਕਰੇ ਕਿ ਪਤਾ ਕਿ ਸਾਡਾ ਜਿਹੜਾ ਇੰਡੀਆ ਨਾ ਇੰਡੀਆ ਬਹੁਤ ਪਿੱਛੇ ਵ, ਮੈਂ ਕਹਿ ਰਿਹਾ ਨਾ ਫੋਰਨ ਕੰਟਰੀ ਦੇ ਵਿੱਚ ਤੇ ਟੀ ਹੈ, ਇੱਕ ਸਾਡੇ ਇੰਡੀਆ ਦੇ ਵਿੱਚ ਨਹੀਂ ਹੈ, ਸਾਡੇ ਇੱਥੇ ਮੈਂ ਕਹਿੰਦਾ ਵਾ ਭਰਾਵਾਂ ਭਾਂ ਦੀ ਲੜਾਈ ਹੁੰਦੀ ਹੈ, ਕਈ ਕਈ ਸਾਲ ਕੋਰਟ ਕੇਸ ਚੱਲਦੇ ਨੇ, ਬਾਹਰ ਦੀ ਗੱਲ ਕਰਨਾ ਤੁਸੀਂ ਹਮ
ਹਾਂ ਇਹ ਗੱਲਤ ਹੈ, ਔਰ ਮੇਨ ਇਹ ਵੀ ਹੈ, ਕਿ ਅਗਰ ਕੁੜੀ ਇੱਥੇ, ਆਪਣੇ ਹੱਕ ਵਾਸਤੇ ਲੜੇ ਜਾਂ ਫਿਰ, ਆਪਣੇ ਸੈਲਫ ਡਿਫੈਂਸ ਵਾਸਤੇ ਕੋਈ ਵੀ ਕਦਮ ਉਠਾਏ, ਤੇ ਉਸਸੀ ਨੂੰ ਹੀ ਜੇਲ ਵਿਚ ਪਾ ਤਾ ਜਾਏਗਾ, ਕਿਉਂਕਿ ਇੰਡੀਆ ਦੇ ਰੂਲਸ ਇੰਨੇ ਖਰਾਬ ਨੇ, ਉਹਨੂੰ ਇਹ ਆਖਿਆ ਜਾਏਗਾ ਕਿ ਬਾਈ ਤੁਸੀਂ ਆਡਰ ਕਿਉਂ ਕੀਤਾ, ਤੁਸੀਂ ਪਿੰਕ ਮੂਵੀ ਤੱਕੀ ਹੋਏਗੀ ਨਾ ਉਹਦੇ ਵਿੱਚ ਵੀ ਤੇ ਈਓ ਦਿਖਾਇਆ ਸੀ
ਹਾਂਜੀ -ਹਾਂਜੀ, ਅੱਛਾ ਜੀ, ਸਤਿ ਸ੍ਰੀ ਅਕਾਲ ਜੀ। ਚਲੋ, ਮੈਂ ਫੇਰ ਕਰਦਾਂ ਵਾ ਕੋਲ, ਠੀਕ ਹੈ ਓਕੇ ਹ